ਪੂਰੇ ਹੋਏ ਪੂਰੇ।
ਹੈਲੋ, ਸਤਿ ਸ੍ਰੀ ਅਕਾਲ। ਹਾਂਜੀ, ਹੋਰ ਕੀ ਹਾਲ ਚਾਲ?
ਬਸ ਵਧੀਆ, ਪਹਿਲਾਂ ਓਈ ਉਹਨੂੰ
ਬੋਲੋ।
ਉਹੀ ਪਹਿਲੋ ਟਿੱਡੀ ਸਾਡੀ ਛੋਟੀ ਸਕੂਲ ਜਾਣਾ ਦੀ ਮੰਗਣ ਢਈ ਸੀ। ਰੋ ਧੋ ਕੇ ਇਹਨੂੰ ਛੱਡ ਕੇ ਆਏ ਪਹਿਲਾਂ ਸਵੇਰੇ
ਅੱਛ ਅੱਛਾ। ਤੇ ਇਹਨਾਂ ਦਾ ਸੈਚਰਡੇ ਵੀ ਸਕੂਲ ਰਹਿੰਦਾ ਵਾ। ਸੈਚਰਡੇ ਵੀ ਸਕੂਲ ਰਹਿੰਦਾ ਹੈ ਛੁ
ਪਹਿਲਾਂ ਨ ਹੁੰਦਾ ਸੀ ਹੁਣ ਕਰਤਾ ਇਹਨਾਂ ਨੇ ਉਹ ਐਕਟੀਵਿਟੀ ਕਰਾਉਂਦੇ ਖਾਲੀ ਸੈਚਰਡੇ ਨੂੰ।
ਅੱਛਾ ਅੱਛਾ।
ਹੂੰ ਸੈਚਰਡੇ ਨੂੰ ਖਾਲੀ ਐਕਟੀਵਿਟੀ ਕਰਾਓਗੇ।
ਅੱਛਾ ਅੱਛਾ।
ਤੇ ਉਹੀ ਫੇਰ ਛੱਡ ਕੇ ਪੂਰੇ ਰਾਹ ਪਰ ਵੱਡੇ ਪਾਪਾ ਆ ਵਡੇ ਪਾਪਾ ਬਸ ਲਗਾ ਨੀ ਪੂਰ ਰਾਸਤੇ। ਮ ਵੱਡੇ ਪਾਪਾ ਨੂੰ ਸਦੋ ਕਿੱਥੇ ਆਉ ਚਤੀ ਮੈਂ ਆਊਂਗਾ ਕਰਕੇ ਉਹਦੇ ਪਾਪਾ ਕਿੱਥੇ ਹੋਦਾ ਉਹਨਾਂ ਨੂੰ ਮੈਂ ਨਹੀਂ ਜਾਣਾ ਤ ਰੋਂਦੇ ਰੋਂਦੇ ਇੱਕਦਮ ਛੱਡ ਕੇ ਆਏ। ਉਹਦੇ ਬਾਅਦ ਫੇਰ ਉਹ ਮੇਰੀ ਬੇਟੀ ਦਾ ਵੀ ਬਡੇ ਆਣ ਡਿਆ ਵਾ। ਤੇ ਉਹਦੇ ਵਾਸਤੇ ਹਾਂ ਤੇ ਉਹਦੇ ਵਾਸਤੇ ਗਿਫਟ ਲੈਣੇ ਸੀ। ਲੱਭੋ ਕੁਛ ਕੁਛ ਕਿਆ ਹੀ ਉਹਨੇ ਗਿਆਰਾਂ ਚੀਜ਼ਾਂ ਦਿਓ ਕਰਕੇ ਹੋਣਾ ਕਰਕੇ ਵਧੇ ਸੀ। ਉਹੀ ਕੁਛ ਕੁਛ ਹਾਂ ਸਾਨੂੰ ਸਮਝ ਹੀ ਨੀ ਆਉਂਦਾ ਕੀ ਲਈਏ। ਕੀ ਲਈਏ ਕਰਕੇ ਤੇ ਇੱਕ ਤੇ ਉਹ ਲੈ ਲਿਆ ਜਿਸ ਤਰ੍ਹਾਂ ਕੀ ਬੋਲ ਦੇ ਕੁਛ ਗਲਤੁ ਗੁਲਤ ਹੋ ਜਾਂਦਾ ਵਾ ਤੇ ਨਹੀ ਦਿਖਾਂਦੇ ਚਾਈਨਜ਼ ਵਾਲੇ ਟੇਪ ਜੇਈ ਲਗਾ ਦਿੰਦੇ ਆ ਆਉਂਦਾ ਇਹ ਕੋ ਲੈ ਤਾ ਇੱਕ ਪਾਇਲਾਂ ਦਾ ਸ਼ੌਕ ਆ ਪਾਇਲ ਨੇ ਦਿੱਤੀ ਇੱਕ
ਅੱਛਾ
ਔਰ ਔਰ ਇੱਕ ਭਾਂਡੇ ਲੇ ਲੋ ਛੋਟੇ ਛੋਟੇ ਨਿਕੇ ਨਿਕੇ ਹੀ ਆ ਬਸ ਨਾਲ
ਅੱਛਾ ਅੱਛਾ
ਬਹੁਤ ਪਹਿਲਾਂ ਤੇ ਹੀ ਕੀਤੇ ਹੋਏ ਇਹਦੇ ਫੇਰ ਉਹਦੇ ਬਾਅਦ ਵੋ ਲ ਇੱਕ ਪਿੱਗੀ ਬੈਂਕ ਲੈ ਦਿੱਤਾ ਲਾਫਿੰਗ ਲਾਫਿੰਗ ਬੁੱਧੇ ਵਾਲਾ ਪੀਗੀ ਮੈਨੂੰ ਉਹ ਚੀਨੀ ਮਿੱਟੀ ਦਾ ਬਣਿਆ ਹੁੰਦਾ ਹੂੰ ਇੱਕ ਉਹ ਲੈ ਲਿਆ ਇੱਕ ਹੋਰ ਕੀ ਲਿਆ
ਛੇ ਤਰੀਕ ਨਾ
ਨਹੀਂ ਸਤਾਈ ਤਰੀਕ ਹੈਵੇ ਤੇ ਟਾਈਮ ਆ
ਅੱਛਾ ਅਜੇ ਟਾਈਮ ਐ ਅੱਛਾ
ਨਹੀਂ ਮਾਂ ਲੇਕਨ ਪਹਿਲਾ ਈ ਲੈੈ ਕੇ ਰੱਖ ਲਦੀ ਹਾਂ ਫਿਰ ਐਨ ਚ ਹੁੰਦਾ ਨੀ ਨਹੀਂ ਨਹੀਂ ਉਹ
ਹਾਂ ਉਹੀ ਹਾਂ ਉਹੀ ਤੇ ਹੁਣ ਉਦਣੇ ਨਾ
ਹਾਂ ਇਹ ਦੇ ਪਾਪਾ ਨੇ ਕਪੜੇ ਕਰ ਮੰਗਾ ਦਿੱਤੇ ਕੱਪੜੇ ਤੇ ਉਹੀ ਸਭ ਬੱਸ ਕੁਚਰ ਕੁਚਰ ਚ ਹੀ ਨਿਕਲ ਜਾਂਦੇ ਆ ਕਿੰਨੇ ਛੋਟੇ ਹੀ ਲੈ ਲੈ ਹਾਂ ਫੇਰ ਇੱਕ ਗਲੇ ਚ ਪਾਉਣ ਵਾਲਾ ਚੈਨ ਇਨ ਨੂੰ ਜੀਨਸ ਦੇ ਨਾਲ ਮਤਲਬ ਪਾ ਸਕਦਾ
ਅੱਛਾ
ਹਾਂ ਉਹ ਲੈ ਤੇਰੇ ਕੋ ਵੇਖਿਆ ਪਾਈਆਂ ਹੁੰਦਾ ਕੁੜੀਆਂ ਨੇ ਟੀ ਵਿੱਚ ਵੇਖਦੇ ਬਾਹਰ ਵਾਲੀਆਂ ਜਿਹੜੀਆਂ ਪਾਉਂਦੀਆਂ ਵਾ ਪੱਕਾ ਉਹੀ ਸਭ ਥੋੜਾ ਥੋੜਾ ਕਰਕੇ ਲੈ ਲਿਆ ਤਿੰਨ ਚੀਜ਼ਾਂ ਹਾਲੀ ਵੀ ਰਹਿੰਦੀਆਂ
ਅੱਛਾ
ਹਾਂ ਇੱਕ ਸੋਚਿਆ ਹੀ ਉਹ ਲੈ ਦੂੰਗੀ ਟੇਪ ਡਿਸਪੈਂਸਰ ਉਹ ਪੁੱਛੇ ਆ ਕਹਿੰਦੇ ਨਹੀਂ ਆ ਕਰਕੇ
ਅੱਛਾ ਔਨਲਾਈਨ ਮੰਗਵਾਉਣਦਾ ਨੀ ਆਊਗਾ
ਔਨਲਾਈਨ ਹਾਂ ਨਹੀਂ ਇੱਥੇ ਦੁਕਾਨ ਇੱਕ ਹੈਗੀ ਲੱਗ ਗ ਉੱਥੋਂ ਦੀ ਹੈਗਾ ਉਹਦੇ ਕੋਲ ਪੰਜਾਹ ਰੁਪਏ ਦਾ ਤੇ ਮੈਂ ਚਲੋ ਦੇਖੋ ਲੈ ਆਵਾਂਗੀ ਦੇੋਗੇ ਕਰ ਦਾਂਗੇ ਇਕ ਲਿਆਂਦਾ ਹੀ ਜ ਪੈਕੇਟ ਟੂਕੇਟ ਖੋਲੋ ਤੇ ਫਿਰ ਸੀਲ ਕਰਨ ਵਸਤੇ ਰਹਿੰਦਾ
ਹਾਂ ਹਾਂ ਹਾਂ
ਕੀ ਕਰਦੋ ਉਹ ਲਿਆਂਦਾ ਤੇ ਉਹ ਚਲਿਆ ਹੀ ਨੀ ਉਹਨੂੰ ਫੇਿਰ ਫੋਨ ਕਰਕੇ ਬੋਲਿਆ ਮੈਂ ਚੱਲ ਨ ਰਿਹਾਥ ਨਹੀਂ ਹੁਣੇ ਇੱਥੇ ਲੈ ਕੇ ਆਏ ਹੀ ਉਚੇ ਤਾਂ ਲੱਗੀ ਹੋਈ ਸੀ ਪੰੰਗੇ ਲੈ ਤੇ ਉਹ ਚੱਲਣ ਨ ਪਿਆ ਫੇਰ ਉਹਨੂੰ ਫੋਨ ਤ ਬੋਲਿਆ ਕਿ ਮੈਂ ਕਿਹਾ ਨਹੀਂ ਚੱਲ ਰਿਹਾ ਉਹ ਕਹਿੰਦੇ ਠੀਕ ਹੈ ਮੈਨੂੰ ਲਾ ਕੇ ਵੀ ਥਾਈ ਕਰਕੇ ਤੇ ਉਹ ਚਾਰਜ ਵਾਲਾ ਵਾ ਚਾਰਜਰ ਕੇ ਕੇਬਲ ਦਿੱਤੀ ਨਾਲ ਤੇ ਕਹਿੰਦੀ ਉਹਨੂੰ ਚਾਰਜ ਲਗਾ ਕੇ ਦੇਖ ਤੇ ਮੈਂਰ ਚਾਰਜ ਵੀ ਕਰ ਲਿਆ ਮੈਂ ਪੰਦਰਾਂ ਵੀਹ ਮਿੰਟ ਚਾਰ ਕਰ ਲਿਆ ਤਦ ਵੀ ਨੀ ਹੋਣ ਡਿਆ ਲਾਈਟ ਵੀ ਉਹਦੀ ਹੋ ਗਈ ਸੀ ਮਤਲਬ ਰੈਡ ਚੱਲਣ ਡ ਤੇ ਬਲੂ ਹੋ ਗਈ ਤਾਂ ਹਮ ਫੇਰ ਉਹਨੂੰ ਬੋਲਿਆ ਉਹ ਕਹਿੰਦੀ ਠੀਕ ਹੈ ਮੈਨੂੰ ਲਾ ਕੇ ਵੀ ਖਾਈ ਕਹਿੰਦੀ
ਹਾਂ
ਦੇਖੋ ਚੇਂਜ ਕਰਕੇ ਦੇਵੇਗੀ ਤੇ ਠੀਕ ਆ ਨਹੀਂ ਤੇ ਫਿਰ ਬੋਲੂਗੀ ਪੈਸੇ ਵਾਪਿਸ ਕਰ
ਹਾਂ ਵਹੀਤੇ ਸਹੀ ਗੱਲ ਹੈ।
ਉਹੀ ਨਾ ਉਹੀ ਤਾਂ ਸਮਝ ਨ ਆਉਂਦਾ। ਲਣ ਦਈਨਦ
ਕੁੜੀਆਂ ਤਾਂ ਸਮਝ ਨੀ ਆਉਂਦਾ, ਫੇਰ ਲਾਸਟ ਫਰ ਕੱਪੜੇ ਹੀ ਵੇਖਦੇ,
ਹਾਂ ਨਹੀਂ ਉਹ ਤਾਂ ਹੈ ਸਮਾਨ ਲੈਣ ਵਾਸਤੇ ਹੈਗਾ ਵਾ ਕਾਫ਼ੀ ਪਰ ਉਹੀ ਹੈ ਕਿ ਇਹਨਾਂ ਤੇ ਛ ਹਾਂ ਛੋਟਾ ਮੋਟਾ ਮੈਂ
ਮੁੰਡਿਆਂ ਦਾ ਨਹੀਂ ਸਮਝ ਆਉਂਦਾ ਕੁੜੀਆਂ ਦਾ ਤਾਂ ਬਹੁਤ ਕੁਛ ਹੈ
ਹਾਂ ਕੁੜੀਆਂ ਦਾ ਬਹੁਤ ਕੁਛ ਆ ਪਰ ਉਹ ਇਹ ਤੇ ਕਹਿੰਦੀ ਛੋਟਾ ਮੋਟਾ ਨੱਕ ਤੇ ਵੀ ਨੀ ਚੜਦਾ ਇਹਨਾਂ ਦੇ ਚੰ
ਸਹੀ ਗੱਲ ਹੈ ਹਾਂ ਸਹੀ ਗੱਲ ਹੈ
ਚੀਜ਼ਾਂ ਨੱਖਦੀ ਉਹੀ ਫੇਿਰ ਇੱਕ ਬ੍ਰੈਸਲੇਟ ਦਾ ਵੀ ਇਹਨੂੰ ਸ਼ੌਕ ਬ੍ਰੈਸਲੇਟ ਨੂੰ ਦਿੱਤਾ ਔਰ ਅ ਹੁਣ ਪੈਕ ਕਰਨੇ ਆ ਹੁਣ ਅਲੱਗ ਅਲੱਗ ਪੈਕ ਕਰਨੇ ਆ ਸਾਰੇ ਹਾਂ ਤਾਂ ਪਹਿਲਾਂ ਲਈ ਜਾਣ ਡ ਕਿ ਸਕੂਲ ਜਦੋਂ ਟਿਊਸ਼ਨ ਸਕੂਲ ਗਈ ਰਹੋਗੀੈ ਕਰਕੇ ਰ
ਹਾਂ ਫੇਰ ਪੈਕ ਹਾਂ ਵਹੀ ਵਹੀ ਮਨ ਉਹਨੂੰ ਬਹੁਤ ਸਾਰੇ ਗਿਫਟ ਦੇਣੇ ਮਤਲਬ ਜਿੰਨੇ ਸਾਲ ਦੀ ਹੋਈ ਓਨੇ ਗਿਫਟ ਅੱਛਾ ਅੱਛਾ
ਹੋਈ ਉਹਨੇ ਗਿਟ ਚਾਹੀ ਕਿਉਂਕਿ ਪਹਿਲਾਂ ਮੈਨੂੰ ਨਾ ਕੁਛ ਤੇ ਉਹੀ ਮ ਮੈਨੂੰ ਕਹਿੰਦੀ ਕ ਹਾਂ ਅਗਲੇ ਸਾਲ ਕਹਿੰਦੀ ਫਿਰ ਮੈਨੂੰ ਇਵ ਗਿਟ ਚਾਹੀਦੇ ਆ ਕਹਿੰਦੇਦੇ ਹੋਗੇ ਮੈਂ ਚੱਲ ਠੀਕ ਆ ਮੈਨੂੰ ਵੀ ਅਸਲ ਚ ਹੈ ਨਾ ਜਦ ਮੇਰਾ ਬਡੇ ਵੀ ਹੋਇਆ ਤਾਂ ਉਹਨੇ ਮੈਨੂੰ ਵੀ ਇਸ ਤਰ ਹੀ ਬਹੁਤ ਸਾਰੇ ਗਿਫਟ ਕਰ ਦਿੱਤਾ ਸੀ ਹਾਂ ਉਹਹਨੇ ਮੈਨੂੰ ਦਿੱਤਾ ਸੀ ਤ ਕਲਚਰ ਦਿੱਤਾ ਇੱਕ ਅ ਇੱਕ ਲਿਬਸਟਿਕ ਦਿੱਤੀ ਸੀ ਫਿਰ ਇੱਕ ਦੋ ਕੰਦੇ ਸੀ ਔਰ ਹੋਰ ਕੱਪ ਦਿੱਤੇ ਸੀ ਕਫੀ ਆੇ ਮਮ ਜਿਹੜੇ ਹੁੰਦੇ ਆਲ ਖਾਓਗੇ ਕ ਤੁ ਨ
ਅੱਛਾ
ਹਾਂ ਤੇ ਉਹੀ ਸਭ ਕਰਕੇ ਫੇਰ ਮੈਨੂੰ ਦਿੱਤਾ ਸੀ ਉਹਨੇ ਤਾਂਈ ਉਹਨੂੰ ਵੀ ਸ਼ੌਂਕ ਹੈ ਕਿ ਮੈਨੂੰ ਵੀ ਕੋਈ ਦਵੇ
ਹਾਂ ਉਹੀ ਤੇ ਹੁੰਦਾ ਹੀ ਆਹੀ ਤੇ ਗਿਫਟ ਦਾ ਗਿਫਟ ਚੱਲਦੇ ਤੇ ਵੱਡੇ ਮਨਾਉਂਦੀਆਂ ਵਾ ਮੈਂ ਬੋਲੂਗੀ ਨਾ ਘਰ ਮਨਾਂ ਲਈਏ ਨਾ ਰਹਿਣ ਦੇ ਕਿਸੇ ਨੂੰ ਨਹੀਂ ਮਨ ਨਹੀਂ ਮੰਮੀ ਬੁਲਾਏਂ ਗਿਫਟ ਮਿਲੇ।
ਹਮ
ਹੁਣੇ ਤੱਕ ਉਹਨਾਂ ਨੂੰ ਉਹੀ ਆ।
ਹਾਂ ਉਹ ਨਾ ਹਮ ਹੁਣਦਾ ਹੀ ਆ ਬੱਚਿਆਂ ਨੂੰ ਜਿਨਾਂ ਤੱਕ ਵੱਡੇ ਨਹੀਂ ਹੋ ਜਾਂਦੇ ਫੇਰ ਵੱਡੇ ਹੋ ਗਏ ਤੇ। ਆਪਣਾ ਦੋਸਤਾਂ ਨਾਲ ਮਨਾ ਕੇ ਆ ਜਾਣਾ ਇਹਨਾਂ ਨੇ
ਤੇ ਆਪਣਾ ਹਾਂ ਬਾਈ ਤੇ ਹੁਣ ਪਿੱਛੇ ਪਈਆਂ ਵੈਂ ਦਿਲਜੀਤ ਬਸਾਂਤੀ ਫਿਲਮ ਨੀ ਆਈ ਆ ਜਿਹੜੀ ਕਿਹੜੀ ਖਿਲੀ ਮੈਂ ਆਇਆ ਰਲੋਂ ਬੋਲਦੀਆਂ ਲੌਟ ਚਲੋ ਨਾ ਕੀ ਪਤਾ ਨੀ ਕਿਹੜੀ ਇੱਕ ਨਵੀਂ ਹੁਣ ਲੱਗੀ ਆ। ਤੇ ਅਕਾਸ਼ਦੀਪ ਚ ਲੱਗੀ ਹੋਈ ਹੈ। ਹਾਂ ਹੁਣ ਪਿੱਛੇ ਪਈਆਂ ਵੈਂ ਕੱਲ ਵੇਖਣ ਜਾਣੀ ਆ। ਮੈਂ ਆਪਣੇ ਪਾਪਾ ਨੂੰ ਪੁੱਛ ਲ ਮੈਨੂੰ ਨੀ ਪਤਾ ਮੈਂ ਹੈਂ।
ਦੋਵੇਂ ਜਾਣੀਆਂ ਦੋਵੇਂ ਜਾਊਗੀਆਂ?
ਦੋਵੇਂ ਉਹ ਦੀ ਭੂਆ ਦੀ ਕੁੜੀ ਵੀ। ਤੇ ਉਹ ਪਤਾ ਨੀ ਹੁਣ ਆਪਣੇ ਪਾਪਾ ਨੂੰ ਪੁੱਛੂਗੀ ਉਹ ਜਾਣ ਦਊਗਾ ਫੇਰ। ਆ ਇੱਥੇ ਇੱਥੇ ਹੀ ਲੱਗਦੀ ਲੱਗੀ ਆ ਲਾਗੇ ਨਵਾਂ। ਖੁੱਲਿਆ ਨਾ ਦੋ ਸੌ ਰੁਪਏ ਟਿਕਟ। ਘੱਟ ਆ ਟਿਕਟ ਵੀ ਠੀਕ ਆ ਆਜ਼ਾਦੀ ਨ ਆ ਦੋ ਸੋ ਆ ਤੇ। ਮੈਂ ਆਪੇ ਪੁੱਛ ਲੋੋ ਆਪੇ ਬਾਪੂ ਜਾਣ ਦਊਗੇ ਤੇ ਠੀਕ ਆ।
ਹਾਂ
ਤੇ ਨਾਲ ਫਿਰ ਜਾਣਾ ਪੈਣਾ ਹੈ ਨਾ। ਕਦੀ ਗਈਆਂ ਨੀ ਇਹ ਲੋਗ ਨੀ ਗਈਆਂ ਇਹ ਵੀ ਮਨ ਭੂਆ ਦੀ ਕੁੜੀਆਂ ਜਾਂਦੀ ਰਹਿੰਦੀਆਂ ਉਹ ਪੀ ਐਮ ਉਧਰ ਵੀ ਆਪਣਾ ਆਪਣੇ ਪਾਸੇ ਇਥੇ ਵੀ ਇੱਧਰ ਵੀ ਇਹ ਲੋਕ ਕਦੀ ਗਈਆਂ ਨੀ ਆ ਤੇ ਮੈਨੂੰ ਮਨ ਨੀ ਕਰਦਾ ਜਿੱਦਾਂ। ਤੇ ਕੱਲ ਬੋਲਣ ਦੀ ਫੋਨ ਲੱਗਾ ਕੇ ਬੱਚਿਆਂ ਨੂੰ ਥੋੜਾ ਆਪ ਵੀ ਛੱਡਣਾ। ਚਾਹੀਦਾ ਵਾ ਆਪੇ ਵੀ ਮੈਂ ਤੂੰ ਤੇ ਭੈਣ ਬੋਲਣ ਡਈ ਬੰਦਿਆਂ ਨੂੰ ਪੁੱਛ ਲਾ। ਹਾਂ ਮੈਂ ਕਿਹਾ ਬੰਦੇ ਬੰਦਿਆਂ ਨੂੰ ਪੁੱਛ ਲਓ। ਹਾਂ ਤੇਰੇ ਮੰਮੀ ਦਾ ਫੋਨ ਆ ਗਿਆ ਵਿੱਚ ਮੈਂ ਲਗਾਇਆ ਸੀ। ਉਦੋਂ ਹੈ ਨੀ ਸੀ ਤੇਰੀ ਮੰਮੀ ਤੇਰੀ ਮੰਮੀ ਦਾ।
ਰਹਿਣ ਦੇ ਨਾ ਚੁੱਕ ਹਾਲੀ।
ਹਾਂ, ਨਹੀਂ ਨਹੀਂ ਚੁੱਕਣ ਦੀ ਤੇ ਉਦੋਂ ਮੈਂ ਲਗਾਇਆ ਸੀ ਤੇ। ਮੇਲੇ ਗਏ ਸੀ ਹਾਂ ਚਾਚੀ ਮੇਲੇ ਗਏ ਸੀ ਮੇਲੇ। ਚਾਚਾ ਜੀ ਨੇ ਬੋਲਿਆ ਮੇਲੇ ਗਈ ਆਊਗੀ ਤੇ ਫਿਰ ਕਰੂਂਗੀ। ਉਹੀ ਲਗੱਦਾ ਹੁਣ ਆਏ ਹੋਣੇ ਉਥੇ। ਹਾਂ ਫੋਨ ਕਰ ਰਹੇ ਸੀ ਸੱਭ ਆਏ ਹੋਏ ਸੀ ਓਦੋਂ। ਤੇਰੀ ਮਾਮੀ ਮਾਮੀ ਹੋਣੀ ਸਗੋਂ।
ਅੱਛਾ ਅੱਛਾ ਹਮ ਟਾਇਮ ਲਾਉਣ ਡਈ ਆ ਹਮ। ਉਹੀ ਆ ਕੇ ਫਿਰ ਲਗਾਉਣ ਦੀ ਹੋਣੀ ਆ ਬੜੀ ਛੇਤੀ ਆ ਗਏ ਫਿਰ।
ਤੇ ਗਰਮੀਂ ਗੁਰਮੀਂ ਚੱਲ ਤੇ ਆ ਗਈ ਹੋਣੀ ਆ ਮੀਂਹ ਆ ਗਿਆ। ਗਰਮੀਂ ਗੁਰਮੀਂ ਚੱਲ ਤੇ ਆ ਗਏ ਹੁਣੇ
ਹਾਂ ਹੋ ਸਕਦਾ ਹਮ ਨਹੀਂ ਤਾਂ ਤਿੰਨ ਸਾਢੇ ਤਿੰਨ ਤੇ ਟਾਈਮ ਤੇ ਲੱਗਦਾ। ਹਮ ਹਮ। ਮੀਂਹ ਵਾਲਾ ਮੌਸਮ ਤਾਂ ਨਹੀਂ ਸੀ ਹਮ।
ਹਾਂ
ਡੈੱਡੀ ਦੇ ਪਤਾ ਨੀ ਕੰਨ ਚ ਦਰਦ ਹੋਣ ਡਿਆ ਹੀ ਤਾਂਈ ਗਏ ਸੀ ਦਿਖਾਉਣ ਵਾਸਤੇ ਡਾਕਟਰ ਕੋਲ।
ਹਾਂ-ਹਾਂ।
ਪਤਾ ਨਹੀਂ, ਹੁਣ ਆ, ਫੋਨ ਕਰੂੰਗੀ, ਫਿਰ ਦੱਸੂਗੇ ਕੀ ਹੋਇਆ।
ਚਾਚੀ ਕਹਿੰਦੀ, ਏਅਰ ਬੱਡਸ ਲਗਾ-ਲਗਾਕੇ ਲਗਦਾ ਹੋਗਿਆ।
ਹੂੰ, ਓਹੀ ਨਾ ਕਿੰਨਾ ਲਗਾਉਂਦੀ ਹੀ, ਈਅਰ ਫੋਨ। ਇਹ ਵੀ ਕਿੰਨਾ ਲਗਾਉਂਦੇ ਰਹੇ ਇਹਨਾਂ ਨੂੰ ਵੀ ਮਨਾ ਕਰਦੀ ਇਤਰ ਨਾ ਲਗਾਇਆ ਕਰੋ। ਇਹ ਵੀ ਕੰਨ'ਚੱ ਵਾੜੇ ਰਹਿੰਦੇ, ਅੱਬ ਛੋੜੇ ਹੋਨਾ ਜਾ, ਹੁਣ ਛੱਡਿਆ ਨਾ ਜਾਕੇ। ਹਾਂ
ਉਹਨੇ ਹੁਣ ਛੱਡਤਾ ਲੇਕਿਨ ਲਗਾਉਣਾ, ਉਹਨੂੰ ਪਤਾ-ਪਤਾ ਨੀ ਕੀ ਹੋਇਆ, ਨਹੀਂ ਲਗਾਉਂਦੀ ਹੁਣ।
ਮੰਨੂੰ
ਹੂੰ
ਹੈਲੋ, ਮੰਨ ਉਹਦਾ ਕਹਿਂਦੀ ਵੱਡੀ ਵਾਲੀ ਦਾ।
ਆਹ
ਹੈਲੋ, ਅਵਾਜ਼ ਬੜੀ ਘੱਟ ਆਂਦੀ ਏ, ਹੈਲੋ।
ਹਮ
ਨੈੱਟਵਰਕ ਪ੍ਰੋਬਲਮ ਕਰਨ ਡਿਆ ਲੱਗਦਾ, ਹਾਂ-ਹਾਂ, ਮੈਂ ਕਿਹਾ ਵੱਡੀ ਵਾਲੀ।
ਹਾਂ, ਉਹ ਵੇਖਿਆ ਕਿੰਨਾ ਲਗਾਉਂਦੀ ਹੁੰਦੀ ਸੀ, ਵਾਈ
ਹਾਂ।
ਫਿਰ ਉਹਨੂੰ ਮੈਂ, ਹੁਣ, ਵੇਖਿਆ ਹੁਣ ਨਹੀਂ ਲਗਾਉਂਦੀ, ਬਹੁੱਤ ਘੱਟ ਲਗਾਉਂਦੀ ਹੈ, ਜਿੱਦਾਂ। ਬਾਈਚਾਂਸ ਏ, ਹੁਣ ਉਹ ਛੱਡਦੀ ਆ ਤੇ, ਮੈਂ ਲ
ਚਲੋ ਠੀਕ ਆ, ਫਿਰ ਤਹਾਂਨੁਂ ਲਗਾਉਂਨੀ।
ਸੀਰੀਅਲ, ਸੁਰੀਅਲ ਥੋੜਾ ਦੇਖਣਾ ਹੁੰਦਾ, ਤੇ ਫਿਰ ਲਗਾ ਲਈਦਾ ਥੋੜਾ ਜਿਹਾ। ਠੀਕ ਏ।